ਹੈਲੋ,
ਸਤਿ ਸ਼੍ਰੀ ਅਕਾਲ ਜੀ। ਕੁਛ ਨੀ ਬਸ ਨਾਸ਼ਤਾ ਕਰੀ ਸੀ। ਲਿਆ ਦੇ।
ਹਾਂਜੀ। ਅੱਛਾ।
ਭੈਣ ਨੂੰ ਪੜਿਆ ਈ।
ਹਾਂਜੀ।
ਹਾਂਜੀ। ਚੱਲੋ-ਚੋਲੋ ਚਾਵਲ ਕਿਨ ਬਣਾਇਆ? ਰਾਤੀ ਤੇ ਬਹੁਤ ਸਾਰੀ ਸਹੀ ਚੀਜ਼ ਹੈ। ਮੈਂ ਕਿਹਾ' ਚਲੋ ਫਰਾਈ ਕਰ ਲਾਂਗੇ ਤੇ ਖਾਇਆ ਹੀ ਜਾਊਗਾ। ਏਦਾਂ ਤੇ ਫੇਰ ਨੇ ਜੀ ਸਿੰਪਲ ਕਿੱਦਾਂ ਖਾਓਗੇ।
ਹਾਂਜੀ-ਹਾਂਜੀ ਉਹ ਤੇ ਆ ਫਰਾਈ ਕਰਕੇ ਫ ਟਸਟ ਹੋ ਜਾਂਦੇ ਥੋੜੇ ਟਸਟੀ।
ਪਾਇਆ ਮੈਗੀ ਮਸਾਲਾ ਪਾਇਆ, ਪਿਆਜ ਪਾਇਆ, ਮਿਰਚੀ ਤੇ ਵਧੀਆ ਬਣ ਗਿਆ। ਦਾਲ ਵੀ ਸੀ ਰੱਖਦੀ ਲੇਕਿਨ ਉਹ ਥੋੜੀ ਜਿਹੀੈਨੂੰ ਸਮੈਲ ਜਹੀ ਆ ਸੀ। ਤੇ' ਮੈਂ ਕਿਹਾ ਰਹਿਣ ਤੋਂ ਹੁਣ
ਹਾਂ, ਹੂੰ ਖ਼ਰਾਬ ਹੋਈ ਜਾਂਦੀ ਫਰਿਜ ਰੱਖੇ ਰੋ ਤੇ ਫੇਰ ਠੀਕ ਰਹਿੰਦੀਆਂ ਚੀਜ਼ਾਂ ਹੂੰ, ਮੌਸਮ ਵੀ ਫੇਰ ਉਹੋ ਜਿਆ ਵ ਨਾ ਥੋੜਾ ਸ ਛੇਤੀ
ਹਾਂਜੀ, ਹਾਂਜੀ।
ਨਮੀ ਜੋ ਆ ਗਈ ਮੌਸਮ ਚ।
ਹੂੰ, ਮੈ ਕਿ ਆਈ ਮੈਂ ਫਰਾਡ ਰਾਈਸ ਵੀ ਮਨ ਕਰੇਆ ਹੀ ਖਾਣ ਦਾ।
ਹਾਂਜੀ।
ਤੇ ਚਲੋ ਜਾਂਦੀ ਆਂ।
ਅੱਛਾ।
ਹੂੰ।
ਹੋਰ, ਕੰਮ ਹੋ ਗਿਆ ਤੁਆਡਾ?
ਹ ਹਾਂ ਹੋ ਈ ਗਿਆ ਥੋੜਾ ਬੌਤ, ਉਹ ਦਿਨ ਦੀ ਤਿਆਰੀ ਕਰਾਂਗੀ ਬਾਚੇ।
ਅੱਛ-ਅੱਛ, ਹਾਂਜੀ, ਹੂੰ। ਮੈਂ ਹਾਂਜੀ। ਪੁਰਾ ਵੀ ਹੋ ਗਿਆ ਕੁਛ-ਕੁਛ ਬੱਚਾ ਕਰਨ ਵਾਲਾ।
ਹਾਂਜੀ, ਛੁਟੀ ਬੜੀ ਸਕੂਲ ਨੀ ਗਈ ਅੱਜ। ਤੇ ਉਹਨੂੰ ਖਿਲੋ ਦੀ ਨਾਸਤਾ, ਹਾਂਜੀ, ਨਈ ਜਾਣਾ ਨਈ। ਜਾਣਾ ਲਾਈ ਆ, ਬੜਾ ਦਿਮਾਗ ਖ਼ਰਾਬ ਕਰ ਰਈ ਐ, ਐ ਛੋਟੀ ਏ ਨਾ ਬੱਚੇ ਰ ਕਰਦੀ ਆ ਫੇਰ ਇੱਕ ਦਿਨ ਅੱਗ ਖਲਾ ਦੋ ਤੇ ਮੈਂ ਕਿਆ ਕੱਲ ਤੁਆਨੂੰ ਵੇਖੀ ਨਾ ਕਿੱਦਾਂ ਲੈ ਕੇ ਜਾਂਦੀ। ਕੱਲ ਤ ਉਹ ਨਾਲ ਰੱਟ ਲਾਈ ਈ ਨਾ ਸਕੂਲ ਤੋਂ ਆ ਕੇ ਦਿਨ ਪਰ ਮੈਂ ਕੱਲ ਜਾਉਂਗੀ ਠੀਕ ਐ, ਮੈਂ ਕੱਲ ਨਈ ਰਾਤੀ ਵੀ ਬੋਲ-ਬੋਲ ਕੇ ਸੋਈ ਮੈਂ ਕੱਲ ਨੀ ਜਾਊਂਗੀ ਨਾ, ਠੀਕ ਐ, ਮੈਂ ਨੀ ਜਾਣਾ ਕੱਲ। ਮੈਂ ਕਦੋੱਦੀ ਪਲੈਨਿੰਗ ਚੱਲ ਰਈ ਸੀ
ਹੂੰ, ਉਹ ਤੇ ਐ ਇੱਕ ਵਾਰੀ ਫੇਰ ਆਦਤ ਹੋ ਜਾਵੇ ਤੇ ਫੇਰ ਬ
ਹਾਂਜੀ-ਹਾਂਜੀ। ਜਦੋਂ ਦੋ ਲੋਕ ਵੱਡੇ ਲੋਕ ਜਾਂਦੇ ਉ ਨੀ ਕਹਿੰਦੇੋਂ ਕਹਿੰਦੇ ਛੇਤੀ ਕਰੋ ਟਾਈਮ ਹੋ ਗਿਆ ਜਾਣਾ ਸਕੂਲ
ਹਾਂਜੀ-ਹਾਂਜੀ, ਉਹ ਤੇ ਐ, ਕੱਚੇ ਲੋਕ ਕਰਦੇ ਆ।
ਹਾਂਜੀ, ਸਹੀ ਗੱਲ ਹੈ। ਹਾਂ, ਹੋਰ ਕੀ ਕਰ ਰਹੇ ਸੀ, ਤੁਸੀਂ?
ਕੋਛ ਨੀ ਬਸ ਬੈਠੇ ਹੀ ਉਹ ਨਾ ਸਪੀਕਰ ਜ ਲੱਗਾ ਰਹਿੰਦਾ ਵਾ ਜੇੜਾ ਪਲਾਸਟਿਕਸਟਿਕ ਵਾਸਤੇ ਤੋ ਈ ਉਹਨੂੰ ਕੱਢਣ ਲੱਗੀ ਸੀ। ਹਾਂਜੀ, ਉਹੀ ਮੈਂ ਸੋਚਣ ਡ ਪ੍ਰੈੱਸ ਥੋੜੀ ਗਰਮ ਕਰਕੇ ਤੇ ਕੱਪੜਾ ਥੋੜਾ ਗਰਮ ਕਰਕੇ ਉੱਤੇ ਰੱਖੂਗੀ ਤੇ ਉਹਦੇ ਨਾਲ ਪਿਘਲ ਕੇ ਨਿਕਲ ਜੇਗਾ। ਸਟੀਕਰ। ਹਾਂਜੀ, ਓਹੀ, ਉਹੀ ਕੱਢਣ ਲੱਗੀ ਹੀ, ਮੈਂ ਥੋੜਾ ਕੱਢਿਆ ਜਾਏ ਉਹਨੂੰ।
ਹੂੰ, ਪੈਕੇ ਠੀਕ ਤੇ ਆ, ਕਰਨਾ ਕੀ।
ਪੇਤੀ ਕੇ ਨਿਕਲਦੇ ਨੀ ਆ ਇਹ ਸਬ ਛੇਤੀ ਨਿਕਲਦੇ ਨੀ। ਉਹ ਵੀ ਅਪਣੇ ਵੱਲੋਂ ਇਹ ਕਰਕੇ ਕੱਲਦੇ ਉਹਨਾਂ ਦਾ ਵੀ ਕੰਮ ਚੰਗੀ ਤਰਾ ਲਗਾਓਣਾ।
ਹੂੰ, ਹਾਂ ਜੋ ਵੀ ਆ।
ਨਈ ਨਿਕਲੀ ਜਾਓਗੇ ਤੇ ਫੇਰ ਉਹਨਾਂ ਦਾ ਖ਼ਰਾਬ ਹੋਣਾ। ਲੋਕਾ ਨੇ ਫਿਰ ਕੈਣਾ ਕੀ ਆ ਕੀ, ਆ ਕੇਹੋ ਜਾਊਗਾ। ਹੂੰ, ਤੇ ਹੋਰ, ਤੁਆਡੇ ਤਾਂ ਕਿਸ ਤਰਾ ਮੌਸਮ ਮੀਂ ਮਾਂ ਹਟਿਆ ਕਿ ਵਧੀ ਜਾਂਦਾ।
ਆ ਨਾ ਹਟ ਗਿਆ, ਧੁੱਪ ਨਿਕਲਿਆ ਵਾ, ਹੂੰ।
ਸਾਡੇ ਵੀ ਹਟਿਆ ਪੈਲਾਂ ਰਾਤ ਭਰ ਤੇ ਵਰਦਾ ਰਿਆ। ਸਵੇਰੇ ਸਕੂਲ, ਸਕੂਲ ਜਾਣ ਦੇ ਟਾਈਮ ਹਟ ਗਿਆ। ਤੇ ਉਹੀ ਬੱਚੇ ਨੂੰ ਕਹਿੰਦੇ, ਵਾਹ- ਵਾਹ, ਮੀਂਹ ਵੀ ਕਿੰਨਾ ਬਦਮਾਸ਼ ਆ। ਪੂਰਾ ਰਾਤ ਭਰ ਵਰਿਆ। ਸਾਡੇ ਸਕੂਲ ਦਾ ਟਾਈਮ ਹੋਇਆ। ਤੇ ਬੰਦ ਹੋ ਗਿਆ।
ਹਾਂ ਹਾਂ।
ਮੈ ਕਿਗ ਹਾਂ, ਇਸ ਤਰਾਂ ਹੀ ਹੁੰਦਾ ਵਾ। ਸਾਡਾ ਵੀ ਮੈ ਕਿਆ ਇਸ ਤਰਾ ਈ ਹੁੰਦਾ ਸੀ ਅਸੀਂ ਵੀ ਕੈਂਦੇ ਹੁੰਦੇ ਹੀ ਸਾਚ, ਨਹੀ, ਨਈ ਕੱਪੜਾ। ਅਸੀਂ ਵੀ, ਇਸ ਤਰਾਂ ਹੀ, ਕਹਿਣਾ ਕਿ ਪੂਰਾ ਦਿ- ਆਈ ਵੀ ਛੋਟੇ ਸੀ, ਤਾਂ ਸਤਰੀ ਣਿਤਰਾ ਬੋਲਣਾ। ਕਿ ਹਾਏ, ਥੋੜਾ ਦੇਰ ਹੋਰ, ਵੱਧ ਜਾਂਦਾ। ਸਕੂਲ ਦਾ ਟਾਈਮ ਪਾਰ ਹੋ ਜਾਂਦਾ। ਫੇਰ ਹਟਦਾ।
ਤੁਰਕੀ ਬੋਲੋ ਨਾ ਡਰੋਨ ਜ ਤੇ ਜ ਚੁੱਪੀ ਕਹਿੰਦੀ ਮੈਂ ਕਿੰਦੀ ਕੋਈ ਨੀ, ਹੂਣ ਨੀ ਜਾਣਾ। ਸਕੂਲ ਦਾ ਗੇਟ ਬੰਦ ਹੋ ਗਿਆ। ਉਦੋ ਫੇਰ, ਮੁਸਕੀਲ ਹੀ ਬੰਦ ਹੁੰਦੀ। ਉਹ, ਇਹਦੇ ਪਾਪਾ ਕਹਿੰਦੇੇ, ਕਿਨੀ ਬਦਮਾਸ਼ ਹੈ। ਇੱਥੇ- ਉੱਥੋਂ, ਮੁੜ- ਮੁੜ ਕੇ ਵੇਖੀ ਜਾਂਦੀ। ਕਰਵਾਈ ਜਾਣ ਡਣੀ ਏ। ਸਕੂਲ ਤਾਂ ਗੇਟ ਬੰਦ ਹੋ ਗਿਆ। ਸਕੂਲ ਦਾ।
ਹਾਂ- ਹਾਂ, ਹਾਂ ਅੱਛਾ, ਹੂੰ।
ਦੱਸਦੀ ਤੈਨੂੰ ਕੱਲ ਤੋਂ। ਤੂੰ ਰੋਹ, ਪਾ ਜੋ ਮਰਜ਼ੀ ਰੋਂਦੇ- ਰੋਂਦੇ। ਹੁਣ ਰੰਗੀ ਮਾਰਦੇ-ਮਾਰਦੇ ਲੈ ਕੇ ਜਾਉਂਗੀ। ਤੇਨੂੰ ਵੇਖੀ ਹੁਣ।
ਹੂੰ-ਹੂੰ, ਹਾਂ।
ਰੋ- ਰੋ, ਕੇ ਚੁੱਪ ਵੀ ਨੀ, ਕਰਦੀ ਨਾ ਫੇਰ।
ਹਾਂਜੀ। ਕੰਟੀਨਿਊ ਜਾਂਦੇ ਰਵੇ ਨਾ, ਬੱਚਿਆਂ ਨੂੰ ਫੇਰ ਠੀਕ ਰਹਿੰਦਾ। ਜਿੱਥੇ ਨਾਗਾ ਹੁੰਦਾ ਇਹਨਾਂ ਦਾ। ਤੇ ਫੇਰ ਉਹਨਾਂ ਦੀ, ਚਾਲੂ ਹੋ ਜਾਂਦੀ। ਫੇਰ, ਨੀ ਜਾਣਾ- ਨਹੀ‌ ਜਾਣਾ, ਵਾਲਾ ਰਾਗ ਸ਼ੁਰੂ। ਵਗੈਰਾ ਦੇ, ਜਾਂ ਤੇ ਫੇਰ, ਹਾਂਜੀ। ਹੋਰ?
ਤੁਸੀਂ ਦੱਸੋ?
ਬਸ, ਹਾਂਜੀ।
ਕਿਤੇ ਗਏ ਸੀ, ਘੁੰਮਣ?
ਘੁੰਮਣ ਹਾਂਜੀ। ਇੱਥੇ ਹੀ ਲਾਗੇ ਨਾ, ਉਹ ਦੁਕਾਨ ਓਪਨਿੰਗ ਸੀ। ਮਤਲਬ ਇੱਕ ਜਣੇ ਦੀ। ਤੇ ਉਹਨੇ ਸੱਦਿਆ ਸੀ। ਹਾਂਜੀ, ਉਹਦੇ ਉੱਥੇ ਹੀ ਗਏ ਸੀ। ਤੇ, ਹਾਂਜੀ। ਉਹੀ ਉਹਨਾਂ ਨੇ, ਸੱਦਿਆ ਹੀ। ਮੀਹ ਇੰਨਾ ਪਈ ਜਾਣ ਡਇਹ। ਕਿਹਾ ਕਿ ਨਹੀਂ ਆ ਪਾਉਣਾ। ਕਹਿੰਦੀ ਨਹੀਂ ਤੂੰ, ਤੁਹਾਨੂੰ ਆਉਣਾ ਹੀ ਪੈਣਾ ਵਾ। ਕਰਕੇ ਫੇਰ, ਖਾਸ ਥੋੜਾ ਮਤਲਬ ਹੈਗੀ ਆ।
ਹੂੰ।
ਹਾਂਜੀ। ਤੇ ਔਹੀ ਫੇਰ, ਨਹੀਂ- ਨਹੀਂ, ਇਹ ਖਤਮ ਹੋ ਗਈ ਹੈ। ਤੇ ਉਹੀ ਫੇਰ, ਕਹਿੰਦੀ ਕਿ ਨਹੀਂ ਆਓ। ਤੁਸੀਂ ਜਿਸ ਤਰਾਂ ਵੀ ਆਓ। ਛਤਤਾ ਲੈ ਕੇ ਆਓ। ਜਿਸ ਤਰਾਂ ਵੀ ਆਓ, ਭੇਜ ਕੇ ਆਓ, ਲੇਕਿਨ ਆਉ।
ਹਾਂਜੀ- ਹਾਂਜੀ।
ਮੈਂ ਕਿਹਾ, ਹਾਂਜੀ। ਕਹਿੰਦੀ ਛੱਤਰੀ ਲੈ ਕੇ ਆ ਜਾਔ। ਤੇ ਮੈਂ ਕਿਹਾ, ਛਤਰੀ ਤੇ ਲੈ ਆਵਾਂਗੇ। ਭਿੱਜ ਵੀ ਤੇ ਜਾਵਾਂਗੇ। ਸਾਡੇ ਕੱਪੜੇ ਗਿੱਲੇ ਹੋ ਜਾਣੇ। ਕਹਿੰਦੀ, ਕੋਈ ਨੀ ਇਥੇ ਆਕੇ ਚੇਂਜ- ਕਰ ਲੈਣਾ। ਲੇਕਿਨ ਆਓ ਤੁਸੀਂ ਲੋਗ। ਕੇਦੀ ਈਤਰਾਂ ਕਿਸ ਤਰਾਂ ਚਲੇਗਾ। ਤੁਸੀ ਜਿਵੇਂ ਨੀ ਆਓਗੇ ਤੇ। ਫੇਰ ਮੈਨੂੰ ਕਹਿੰਦੀ, ਸਾਰਿਆਂ ਨੇ ਕਹਿਣਾ, ਲੈ ਤੁਹਾਡੀ ਸਹੇਲੀਆਂ ਨੀ ਆਈਆਂ ਕਰਕੇ।
ਹਾਂਜੀ- ਹਾਂਜੀ।
ਤੇ ਫੇਰ ਅਸੀਂ ਗਏ। ਥੋੜਾ ਜਿਹਾ ਰੁਕਿਆ, ਤੇ ਫੇਰ ਗਏ, ਜਾ ਕੇ ਆਣੀ। ਹੀ ਫੇਰ, ਉੱਥੇ ਉਹਨੇ ਹਾਂਜੀ। ਉਹੀ ਛੋਲੇ, ਪੂੜੀ ਤੇ ਮਿੱਠੇ ਚ, ਉਹ ਖੀਰ ਜੀ, ਬਣਾਈ ਸੀ।
ਹੂੰ।
ਹਾਂਜੀ, ਤੇ ਔਹੀ ਫੇਰ। ਓਪਨਿੰਗ ਕੀਤੀ ਸੀ। ਉਹੀ ਤੇ ਜਸਟ ਹੁਣ ਮਤਲਬ, ਘਰ ਚ ਹੀ ਉਹਨੇ ਖੋਲਿਆ। ਹਾਂਜੀ। ਤੁਸੀਂ ਓਪਨਿੰਗ ਜੀ, ਥੋੜੀ ਸੀ ਕੀਤੀ ਸੀ। ਹੋਰ ਵੀ ਆਏ- ਗਏ ਸੀ, ਲਾਗੇ- ਲਾਗੇ। ਏਦੇ ਮੁਹੱਲੇ ਵਾਲੇ ਵੀ ਹੋਰ ਹਾਂਜੀ
ਹਮ
ਹਾਂ ਕਿਯਾ ਏ। ਫਿਰ ਆਂਦੇ-ਆਂਦੇ ਲੇਟ ਹੋ ਗਿਆ ਫੇਰ ਸਕੂਲ ਦਾ ਵੀ, ਸਕੂਲ ਵੀ ਸੀ ਬੱਚਿਆਂ ਦਾ। ਤਾਂਈ ਕਯਾ, ਮੈਂ ਕਯਾ ਨੀ ਹੁਣ ਅਸੀਂ ਲੋਂਗ ਨਿਕਲਦੇ ਆਂ ਇਤੋਂ ਜ਼ਆਦਾ ਨੀਂ ਰੁਕ ਸਕਦੇ ਫੇਰ ਲੇਟ ਹੋ ਗਏ ਤੇ ਫਿਰ ਸਵੇਰੇ ਛੇਤੀ ਉੱਠਦੇ ਨੀਂ ਐ ਬੱਚੇ ਨੂੰ ਆਪ ਲੇਟ ਕਰ
ਹਾਂਜੀ, ਬੋ ਸਈ ਗੱਲ ਉਠਾ , ਬੋਤ ਟਾਈਮ ਲਗਾਂਦਾ ਐ।
ਆ ਲੱਗੇ
ਕਰ ਦਿੰਦੇ ਉੱਡਦੇ- ਉੱਡਦੇ, ਛੇਤੀ ਐ ਉੱਠਦੇ ਈ ਐਂ।
ਹੈਲੋ, ਹੈਲੋ।